ਕਿਵੇਂ ਆ।
ਹਾਂ ਬਸ ਵਧੀਆ ਵਧੀਆ ਤੂ ਦੱਸ?
ਬਸ ਮੈਂ ਵੀ ਵਧੀਆ ਯਾਰ
ਅੱਛਾ ਤੇ ਅੱਜ ਕੱਲ ਤੇਰੀ ਛੁੱਟੀਆਂ ਹੈਗੀਆਂ ਨਾ ਮੇਰੇ ਕੋਲ ਇੱਕ ਬਹੁਤ ਵਧੀਆ ਪ੍ਰੋਗਰਾਮ ਹੈਗਾ ਤੇਰੇ ਵਾਸਤੇ ਅਸੀਂ ਸਾਰੇ ਜਾ ਰਹੇ ਹਾਂ ਨੰਦੇੜ ਸਾਹਿਬ, ਹਜ਼ੂਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਾਂ ਤੇ ਮੈਨੂੰ ਯਾਦ ਆਇਆ ਕਿ ਤੇਰੀ ਛੁੱਟੀਆਂ ਹੈਗੀਆਂ, ਤੈਨੂੰ ਇਹ ਨਾਲ ਲੈ ਜਾਂ, ਤੂ ਗਈ ਹੋਈ ਹੈ ਪਹਿਲੇ ਕਦੀ
ਨਹੀਂ ਯਾਰ ਮੈਂ ਤੇ ਨਹੀਂ ਗਈ ਕਦੇ
ਅੱਛਾ ਅੱਛਾ ਤੇ ਮੈਂ ਨਾ ਬੜੀ ਵਾਰ ਗਈ ਹੋਈ ਆਂ, ਬਹੁਤ ਚੰਗਾ ਹੈਗਾ ਤਾਂ ਹੀ ਮੈਨੂੰ ਲੱਗਿਆ ਕਿ ਤੈਨੂੰ ਤੂੰ ਨਹੀਂ ਗਈ ਹੋਈ ਹਾਲੇ ਤੱਕ, ਤੇ ਹੁਣ ਪ੍ਰੋਗਰਾਮ ਬਣ ਰਿਹਾ ਹੈਗਾ ਤੇ ਤੈਨੂੰ ਨਾ ਅਸੀਂ ਲੈ ਕੇ ਏ ਹੈ, ਠੀਕ ਹੈਗੇ ਤੇ ਅਸੀਂ ਇਹ ਵਾਲੇ ਜਿਹੜੇ ਹੈਗੇ ਨਾ ਐ ਵਾਲੇ ਐਤਵਾਰ ਤੋਂ ਪ੍ਰੋਗਰਾਮ ਬਣ ਰਿਹਾ ਹੈਗਾ, ਤੇ ਇੱਕ ਹਫ਼ਤੇ ਦਾ ਪ੍ਰੋਗਰਾਮ ਐ, ਕਿਉਂਕਿ ਦੋ ਦਿਨ ਤਾਂ ਦੇਖ ਜਾਣ 'ਚ ਲੱਗਣੇ ਨੇ ਟ੍ਰੇਨ, ਤੇ ਦੋ ਦਿਨ ਆਉਣ ਦੇ
ਅੱਛਾ ਟਰੇਨ 'ਚ ਜਾਓਗੇ ਤੁਸੀਂ
ਆਹੋ ਟ੍ਰੇਨ
ਫਿਰ ਤੁਸੀਂ ਤਾਂ ਟਿਕਟਾਂ ਪਹਿਲਾਂ ਹੀ ਕਰਾਉਂਦੇ ਹੋਣੇ, ਹੈ ਨਾ ਤੁਸੀਂ ਤਾਂ ਸਾਰੇ ਜਾ ਰਹੇ ਹੋ
ਹਾਂ ਹਾਂ ਸਾਰੇ ਜਾ ਰਹੇ ਨਾ, ਤਾਂ ਤੇ ਹਾਲੇ ਕਰਾਉਣੀਆਂ ਨੇ ਟਿਕਟਾਂ, ਤੇ ਤੇਰੇ ਵੀ ਨਾਲ ਸੋਚ ਰਹੇ ਸੀ ਤੈਨੂੰ ਇੱਕ ਵਾਰ ਮੈਂ ਪੁੱਛ ਲਾਂ ਇੱਥੋਂ ਨਾ ਸਿੱਧੀ ਟ੍ਰੇਨ ਜਾਂਦੀ ਹੈਗੀ ਉੱਥੇ ਨੰਦੇੜ ਸਾਹਿਬ ਨਾ, ਅੰਮ੍ਰਿਤਸਰ ਇਥੋਂ ਚੱਲਦੀ ਹੈਗੀ ਹੈ ਸੱਚਖੰਡ ਐਕਸਪ੍ਰੈਸ ਐਕਸਪ੍ਰੈਸ, ਉਹਦੇ ਅੰਦਰ ਸਾਰੇ ਜਿਹੜੇ ਹੈਗੇ ਨਾ ਮੋਸਟਲੀ ਆਈਓ ਹਜ਼ੂਰ ਸਾਹਿਬ ਦੇ ਤੀਰਥ ਯਾਤਰੀ ਹੁੰਦੇ ਹੈਗੇ ਨੇ ਤੇ ਬੜਾ ਵਧੀਆ ਹੁੰਦਾ ਹੈਗਾ, ਰਸਤੇ ਚ ਟ੍ਰੇਨ ਨੂੰ ਤਿੰਨ ਚਾਰ ਜਗ੍ਹਾਹ ਤੇ ਮਨਮਾੜ ਤੇ ਤੇ ਹੋਰ ਲੰਗਰ ਵੀ ਦਿੰਦੇ ਨੇ ਹਾਂ
ਫਿਰ ਤਾਂ ਠੰਡਾਂ ਦੇ ਕੱਪੜਿਆਂ ਦੀ ਸਾਨੂੰ ਬਹੁਤ ਲੋੜ ਪੈਣੀ, ਉੱਥੇ ਤਾਂ ਬਹੁਤ ਬਾਹਲੀ ਠੰਡ ਹੁੰਦੀ ਹੈ
ਨਾ ਨਾ ਨਾ ਨਾ ਨਾ ਕੋਈ ਨੀ ਜ਼ਿਆਦਾ
ਅੱਛਾ ਅੱਛਾ ਤੂੰ ਹਜ਼ੂਰ ਸਾਹਿਬ ਦੀ ਗੱਲ ਕਰ ਰਹੀ, ਮੈਂ ਹੇਮਕੁੰਟ ਸਾਹਿਬ ਦਾ
ਨਾ ਨਾ ਨਾ ਨਾ ਹਜ਼ੂਰ ਸਾਹਿਬ ਤਾਂ ਮਹਾਰਾਸ਼ਟਰ ਹੈ, ਉੱਥੇ ਤਾਂ ਕੋਈ ਠੰਡ ਹੀ ਨੀ ਹੁੰਦੀ, ਉਹਨਾ ਨੇ ਕਦੀ ਸਵੈਟਰ ਹੀ ਨਹੀਂ
ਬਸ ਠੀਕ ਹੈ, ਮੈਂ ਤਾਂ ਹੇਮਕੁੰਟ ਸਾਹਿਬ ਸੋਚਦੀ ਪਈ ਸੀ, ਮੈਂ ਤਾਂ ਤੈਨੂੰ ਕਹਿਣ ਲੱਗੀ ਸੀ ਕਿਉਂਕਿ ਵੇਖ ਉੱਥੇ ਤਾਂ ਦਸ ਪੰਦਰਾਂ ਦਿਨ ਦਾ ਟਾਈਮ ਲੱਗ ਜਾਂਦਾ ਐ, ਫਿਰ ਇੰਨੀ ਤਾਂ ਮੇਰੀ ਛੁੱਟੀਆਂ ਵੀ ਨਹੀਂ ਜੇ ਹੋਈਆਂ ਵੀ ਮੈਂ ਤੇਰੇ ਨਾਲ ਚੱਲ ਜਾਂਦੀ
ਨਾ ਨਾ ਉਵੇਂ ਤਾਂ ਦੇਖ ਉੱਥੇ ਕੀ ਕਹਿੰਦੇ ਨੰਦੇੜ ਵਿੱਚ ਗੁਰੂ ਗੋਬਿੰਦ ਸਿੰਘ ਸਿੰਘ ਏਅਰਪੋਰਟ ਵੀ ਬਣ ਗਿਆ ਹੈਗਾ, ਹਵਾਈ ਜਹਾਜ਼ ਵੀ ਜਾਂਦਾ ਹੈਗਾ ਹੈਗਾ, ਚੰਡੀਗੜ੍ਹ ਤੋਂ ਵੀ ਟਿਕਟ ਮਿਲ ਜਾਂਦੀ ਹੈਗੀ ਐ ਪਰ ਟ੍ਰਰੇਨ ਦਾ ਹੈਗਾ ਸਾਰੀ ਦੀ ਸਾਰੀ ਟ੍ਰਰੇਨ ਈ ਨਾ, ਉਹ ਸੰਗਤ ਨਾਲ ਭਰੀ ਹੁੰਦੀ ਹੈਗੀ ਹੈ ਤੇ ਫਿਰ ਰਸਤੇ ਚੱ ਲੰਗਰ ਖਾਂਦੇ ਖਾਂਦੇ ਜਾਓ, ਕੀਰਤਨ ਕਰਦੇ ਕਰਦੇ ਜਾਓ, ਤਾਂ ਨਾ ਉਹ ਜ਼ਿਆਦਾ ਮਜ਼ਾ ਆਉਂਦਾ ਹੈਗਾ ਹੁਣ ਜਾ ਹੀ ਰਿਹਾ ਤੇ ਉਹ ਫਿਰ ਭਾਹ ਹੋ ਜਾਂਦਾ ਉਹ ਸਮਾਂ ਹੋ ਜਾਂਦਾ ਨਾ, ਤੇ ਜ਼ਿਆਦਾ ਵਧੀਆ ਲੱਗਦਾ ਹੈਗਾ ਵਰਨਾ ਜੇ ਟਾਈਮ ਘੱਟ ਹੋਏ ਤਾਂ ਅਸੀਂ ਉਦੋਂ ਤੋਂ ਵੀ ਆ ਸਕਦੇ ਆਂ, ਹਵਾਈ ਜਹਾਜ਼ ਤੋਂ ਵੀ ਨਾ ਤੇ ਮੈਂ ਤਾਂ ਤੈਨੂੰ ਕਹਾਂਗੀ ਤੂੰ ਟ੍ਰਰੇਨ ਤੇ ਚੱਲ ਹਵਾਈ ਜਹਾਜ਼ ਤੇ ਤਾਂ ਕਦੇ ਵੀ ਇਕੱਲਿਆਂ ਦਾ ਪ੍ਰੋਗਰਾਮ ਬਣ ਸਕਦਾ ਹੈਗਾ, ਤੇ ਐ ਟ੍ਰੇਨ ਤੇ ਜਾਣ ਦਾ ਇੰਨਾ ਟਾਈਮ ਤਾਂ ਮੁਸ਼ਕਿਲ ਨਾਲ ਹੀ ਨਿਕਲ
ਤੇ ਆਪਾਂ ਤਾਂ ਗੱਲਾਂ ਕਰਦੇ ਕਰਦੇ ਟਾਈਮ ਕੱਟ ਲੈਣਾ ਉਂਜ ਵੀ ਜੀ ਮਰਜ਼ੀ ਚਲੇ ਜਾਈਏ
ਹਾਂ ਤੇ ਉਦੇ ਹਜ਼ੂਰ ਸਾਹਿਬ ਦੀ ਮਹਤੱਤਾ ਪਤਾ ਹੈਗੀ ਐ ਕਿ ਨਹੀਂ ਪਤਾ ਤੈਨੂੰ ਤੈਨੂੰ ਪਤਾ ਅੱਛਾ ਐ ਦੇਖ ਇਹ ਸਾਡੇ ਨਾ ਪੰਜ ਅਕਾਲ ਤਖ਼ਤਾਂ ਵਿਚੋਂ ਹੈਗਾ ਅਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਾਣ ਤਿਆਗਿਆ ਸੀ ਤੇ ਉੱਥੇ ਉਹਨਾਂ ਦੇ ਆਪ ਆਪਣੇ ਅਸਲੀ ਦਾ ਜਿਹੜੇ ਉਹ ਆਪਣੇ ਹਥਿਆਰ ਵਗੈਰਾ ਅਸਤਰ ਸ਼ਸਤਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਨਾ ਉਹ ਵੀ ਹੈਗੇ ਨੇ ਤੇ ਉਹਨਾਂ ਦਾ ਆਪਣਾ ਹੀ ਅਸਤਬਲ ਤੇ ਉੱਥੇ ਜਿਹੜੇ ਮਤਲਬ ਉਹ ਘੋੜਾ ਤਾਂ ਉਹਨਾਂ ਦਾ ਨਹੀਂ ਹੋਣਾ ਪਰ ਉਹਨਾਂ ਦੇ ਘੋੜੇ ਦੇ ਵੀ ਉਹੀਓ ਉਹਨਾਂ ਦੀ ਅੱਗੇ ਉਹਨਾਂ ਦੇ ਬੱਚੇ ਜੇ ਚੱਲ ਰਹੇ ਉਹਨਾਂ ਦੇ ਘੋੜਿਆਂ ਦੇ ਹੀ। ਉਹ ਵੀ ਹੈਗਾ। ਉਹਨਾਂ ਦਾ ਉੱਥੇ ਬੰਨਿਆ ਹੋਇਆ ਅਤੇ ਗੋਦਾਵਰੀ ਨਦੀ ਦੇ ਤੱਟ ਤੇ ਹੈਗਾ। ਇੰਨਾ ਸੋਣਾ ਚਿੱਟਾ ਤੇ ਉਹਦਾ ਜਿਹੜਾ ਭਵਨ ਹੈਗਾ। ਉਹ ਤਾਂ ਹਰਿਮੰਦਰ ਸਾਹਿਬ ਵਰਗਾ ਹੀ ਹੈਗਾ। ਸੋਨੇ ਦਾ ਬਣਿਆ ਹੋਇਆ। ਤੇ ਇਹਦੇ ਅੰਦਰ ਅੰਗੀਠਾ ਸਾਹਿਬ ਹੈਗਾ। ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਜ ਉੱਥੇ ਅੰਤਿਮ ਸੰਸਕਾਰ ਕੀਤਾ ਸੀ, ਨਾ ਤੇ ਉਹਨਾਂ ਦੇ ਜਿਹੜੇ ਅੰਗ ਸੀ ਅਤੇ ਜਿਹੜਾ ਸਾਰੀ ਮਤਲਬ ਅਸੀਂ ਜਦੋਂ ਵੀ ਅੰਤਿਮ ਸੰਸਕਾਰ ਕਰਨੇ ਹਾਂ ਅਤੇ ਬਾਕੀ ਜਿਹੜਾ ਸਰੀਰਕ ਤੱਤਵ ਹੁੰਦੇ ਹੈਗੇ ਨਾ। ਉਹ ਇੱਥੇ ਹੀ ਹੈਗੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਇਹੀਓ ਜਗ੍ਹਾ ਤੇ ਉਹਨਾਂ ਨੇ ਕਿਹਾ ਸੀ। ਗੁਰੂ ਗ੍ਰੰਥ ਸਾਹਿਬ ਨੂੰ ਹੁਣ ਤੁਹਾਡੇ ਜਿਹੜੇ ਅਗਲੇ ਗੁਰੂ ਹੈਗੇ ਨਾ ਅ ਦਸਵੇਂ ਗੁਰੂ ਸੀ ਨਾ ਗੁਰੂ ਗੋਬਿੰਦ ਸਿੰਘ ਜੀ। ਕਿ ਹੁਣ ਹੁਣ ਣ ਤੋਂ ਤੁਹਾਡੇ ਜਿਹੜੇ ਗੁਰੂ ਨੇ ਨਾ ਕਹਿੰਦੇ ਗ ਨਾ ਗੁਰੂ ਮਾਨਿਓ ਗ੍ਰੰਥ
ਹਾਂ ਅਅ
ਉੱਥੇ ਇਹਨਾਂ ਨੇ ਐਹ ਲਗਾਈ ਸੀ। ਸਾਰਿਆਂ ਨੂੰ ਅਵਾਜ਼ ਇਸ ਵਾਸਤੇ ਇਦੀ ਬੋਤ ਮਹੱਤਤਾ ਤਾਂ ਹੈਗੀ ਆ ਬੋਤ ਇਹ ਬੋਤ ਸੋਹਣਾ ਗੁਰਦੁਆਰਾ ਹੈ ਤੇ ਵੇਖਣਾ ਚਾਹੀਦਾ ਮੈਂ ਤਾਂ ਇੰਨੀ ਵਾਰ ਹੋ ਆਈ ਹਾਂ ਆ ਨਾ।
ਤਾਂਹੀ ਤੇ ਤੈਨੂੰ ਸਾਰਾ ਪਤਾ ਹੈ। ਮੈਂ ਸੁਣ ਮੈਂ ਕਿਹਾ ਤੈਨੂੰ ਇੰਨੀ ਚੰਗੀ ਲੱਗੀ ਮੈਨੂੰ ਦੇ ਦੇਖ ਵੇਖੀ ਯਾਰ ਲੋਕੀ ਕੀ ਕਰਦੇ ਨੇ ਲੋਕੀ ਸਾਰੀ ਜਗ੍ਹਾ ਘੁੰਮ ਆਂਦੇ ਨੇ ਪਰ ਉਹਨਾਂ ਨੂੰ ਉੱਥੇ ਦਾ ਇਤਿਹਾਸ ਨਹੀਂ ਪਤਾ ਹੁੰਦਾ। ਵੀ ਕੀ ਹੈ? ਕੀ ਨਹੀਂ ਹੈ? ਤੇ ਤੈਨੂੰ ਸਾਰੀ ਜਾਣਕਾਰੀ ਹੈ। ਮੈਨੂੰ ਸੁਣ ਕੇ ਬੜਾ ਦਿਲ ਮੇਰਾ ਖੁਸ਼ ਹੋਇਆ। ਇਹੀ ਤਾਂ ਮਾਨ ਤਾਂ ਇਹੀ ਤਾਂ ਪਤਾ ਲੱਗਦਾ ਵੀ, ਬੰਦਾ ਸੱਚੇ ਦਿਲੋਂ ਗਿਆ ਹੈ ਤੇ ਉੱਥੇ ਸਾਰਾ ਕੁਛ ਪੁੱਛ ਕੇ ਇਤਿਹਾਸ ਆਪਣਾ ਵੇਖ ਕੇ ਆਇਆ ਹੈਨਾ। ਕਿੰਨਾ ਚੰਗਾ ਲੱਗਦਾ ਹੈ।
ਇਸੇ ਵਾਸਤੇ ਮੈਂ ਸੋਚ ਰਹੀ ਕਿ ਐਵੇਂ ਦੀ ਜਗ੍ਹਾ ਤੇ, ਤੈਨੂੰ ਵੀ ਜਾਣਾ ਚਾਹੀਦਾ ਹੁਣ ਮਤਲਬ ਮੈਂ ਹੋਏਆਵਾ ਤੇ ਮੇਰੀ ਸਹੇਲੀ ਨਾ ਜਾਏ ਤਾਂ ਫੇਰ ਮੇਰਾ ਤਾਂ ਦਿਲ ਹੈ ਹਾਂਅ ਤੇ ਜ਼ਰੂਰ ਹਾਂ। ਅਸੀਂ ਨਾਲੇ ਮਜ਼ੇ ਕਰਾ ਹਾਂ ਹਾਂ ਤੇ ਉੱਥੇ ਤਾਂ ਹੈਗਾ ਨਾ। ਉੱਥੇ ਜਿਹੜੇ ਹੈਗੇ ਸੀ ਨਾ ਤੈਨੂੰ ਪਤਾ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਦੇ ਬੰਦਾ ਬਹਾਦੁਰ ਹੁੰਦੇ ਸੀ। ਜਿਹੜੇ ਉਹਨਾਂ ਦੇ ਪ੍ਰਮੁੱਖ ਸਿਅਸ਼ ਹੁੰਦੇ ਸੀ।
ਹਾਂਅ
ਹੋਰ ਆਪਣਾ ਗੁਰਦੁਆਰਾ ਹੈਗਾ। ਹੋਰ ਵੀ ਦੋ ਤਿੰਨ ਹੈਗੇ ਨੇ ਜਿਹੜੇ ਹੈਗੇ ਨੇ ਉਹ ਵੀ ਅਸੀਂ ਜਾਣ ਹੈਗਾ, ਤਾਂ ਤਾਂ ਹੀ ਹਫ਼ਤੇ ਦਾ ਪ੍ਰੋਗਰਾਮ ਬਣਾ ਰਿਹਾ ਨਾ ਮਾੜੀ ਨਾਲ ਲੰਗਰ ਦੀ ਸੇਵਾ ਵੀ ਕਰਾਂਗੇ। ਗੋਦਾਵਰੀ ਦੇ ਤਟ ਤੇ ਰਾਤੀ ਵੀ ਬੈਠਾ
ਹਾਂ ਤੂੰ ਨਾ ਮੈਨੂੰ। ਜਿਵੇਂ ਆਪਾਂ ਰੇਲ ਚ ਜਾਵਾਂਗੇ ਤੇ ਤੂੰ ਮੈਨੂੰ ਸਾਰਾ ਉੱਥੇ ਪੈਲਾਂ ਹੀ ਦੱਸਦੀ। ਫੇਰ ਨਾ ਆਪਾਂ ਜਿਵੇਂ ਬੰਦਾ ਸਲਾਹ ਕਰਕੇ ਜਾਂਦਾ। ਹੁਣ ਵੇਖ ਮੈਂ ਉੱਥੇ ਜਾਵਾਂਗੀ ਤੂੰ ਮੈਨੂੰ ਵਾਰ ਵਾਰ ਵੀ ਇੱਥੇ ਜਾਣਾ। ਇੱਥੇ ਹੈ। ਤੂੰ ਮੈਨੂੰ ਪਹਿਲਾਂ ਹੀ ਸਾਰਾ ਕੁੱਛ ਦੱਸ ਉਦੋਂ ਟ੍ਰੇਨ ਚ ਰੇਲ ਚ ਬੈਠੇ ਬੈਠੇ। ਫੇਰ ਨਾ ਆਪਾਂ ਸਾਰਾ ਐਨ ਵਧੀਆ ਕਰਕੇ ਆਵਾਂਗੇ ਉੱਥੇ
ਸਈ ਗੱਲ ਹੈਗੀ ਹੋਰ ਤੇ ਉੱਥੇ ਅਸੀਂ ਸਾਰੇ ਦੇ ਸਾਰੇ ਜੇੜੇ ਸਵੇਰੇ ਦੀ ਹੁੰਦੀ ਹੈਗੀ। ਆਸਾ ਦੀ ਵਾਰ ਤੇ ਰਾਤੀ ਦੀ ਆਰਤੀ ਹੁੰਦੀ ਹੈਗੀ ਅਸੀਂ ਸਾਰਾ ਸਾਰੇ ਉਹਨਾਂ ਦਾ ਅਟੈਂਡ ਕਰਨਾ ਹੈਗਾ ਅਤੇ ਉੱਥੇ ਵਿੱਚੋਂ ਬਹਿ ਕੇ ਅਸੀਂ ਥੋੜੀ ਦੇਰ ਪਾਠ ਸ਼੍ਰਵਣ ਸਭ ਕੁਛ ਕਰਕੇ ਆਣਾ ਹੈਗਾ ਐਵੇਂ ਮੂੰਹ ਚੁੱਕ ਕੇ ਜਾਣਾ ਤੇ ਮੂੰਹ ਚੁੱਕ ਕੇ ਨਈ ਆਣਾ ਹੈਗਾ ਅਸੀ ਤੇ ਟੇਰ
ਲਈ ਯਾਰ ਸੇਵਾ ਲਾਉਣੀ ਤੇ ਜ਼ਰੂਰੀ ਹੈ ਆਪਾਂ ਜਾ ਹੀ ਸੇਵਾ ਵਾਸਤੇ ਰਏ ਨੇ ਤੇ ਜੇ ਆਪਾਂ ਸੇਵਾ ਹੀ ਨਾ ਕਰੀਏ ਉੱਥੇ ਸੱਚੇ ਦਿਲੋਂ ਹੀ ਨਾ ਜਾਈਏ ਫੇਰ ਉਸ ਚੀਜ਼ ਦਾ ਕੋਈ ਫਾਇਦਾ ਹੀ ਨਈ ਨਾ
ਟਾਈਮ ਤਾਂ ਮੁਸ਼ਕਿਲ ਨਾਲ ਮਿਲਦਾ ਤੇ ਬਾਰ ਜੇੜੀ ਮਾਰਕੀਟ ਹੈਗੀ ਆ ਉੱਥੇ ਵਧੀਆ-ਵਧੀਆ ਚੀਜ਼ਾਂ ਮਿਲਦੀਆਂ ਹੈਗੀਆਂ ਨੇ ਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਜ ਮੈਂ ਹੋਰ ਕਿਧਰੇ ਵੀ ਨਈ ਹੈਗਾ ਇਹ ਇਹਨਾਂ ਨੇ ਉੱਥੇ ਹੀ ਸਿਰਫ ਇਸ ਗੁਰਦੁਆਰੇ 'ਚ ਹੀ ਇਹ ਸਾਰਿਆਂ ਨੂੰ ਚੰਦਨ ਦਾ ਟਿੱਕਾ ਵੀ ਲਾਂਦੇ ਹੈਗੇ ਨੇ ਹੋਰ ਕਿੱਧਰੇ ਨੀ ਲੱਗਦਾ ਹੈਗਾ। ਤੇ ਇਹ ਅੱਜ ਤੱਕ ਵੀ ਲਗਾਈ ਯਾ ਰਏ ਨੇ ਮਤਲਬ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਸ਼ੁਰੂ ਹੋਇਆ ਸੀ। ਇਹ ਹਲੀ ਤੱਕ ਵੀ ਚਲੀ ਜਾਂਦਾ ਏਗਾ ਤੇ ਫਿਰ ਬਾਹਰ ਜੇੜੀ ਮਾਰ ਮਾਰਕਿਟ ਹੈਗੀ ਏ ਨਾ ਬਾਜ਼ਾਰ ਹੈਗਾ ਏ ਨਾ ਉੱਥੇ ਵੀ ਵਦੀਆ-ਵਦੀਆ ਚੀਜ਼ਾਂ ਮਿਲਦੀਆਂ ਹੈਗੀਆਂ ਨੇ ਮੈਂ ਤੁਆਨੂੰ ਲੈ ਕੇ ਚਲਾਂਗੀ। ਅਸੀਂ ਉੱਥੋਂ ਵੀ ਸਾਰਿਆਂ ਵਾਸ ਤੇ ਨਾ ਗਿਫਟ-ਗੁਫਟ ਲੈ ਕੇ ਆਵਾਂਗੇ ਘਰ ਵਾਲਿਆਂ ਵਾਸਤੇ ਤੇ ਚੀਜਾਂ-ਚੂਜਾਂ
ਹੈ ਉੱਥੇ ਨਾ ਯਾਦਾਂ ਵੀ ਹੁੰਦੀਆਂ ਨੇ ਆਪਣੇ ਵੀ ਅਸੀਂ ਉੱਥੇ ਗਏ ਸੀ ਤੇ ਘਰ ਦਿਆਂ ਵਾਸਤੇ ਲੇ ਕੇ ਆਏ।
ਤੇ ਬਾਕੀ ਫਿਰ ਹਜ਼ੂਰ ਸੈਬ ਦਾ ਪ੍ਰਸ਼ਾਦ-ਪ੍ਰਸ਼ੌਦ ਤੇ ਫਿਰ ਮਾੜਾ ਅਰਦਾਸ-ਅਰਦੂਸ ਕਰਾਓ ਤੇ ਸਰੋਪੇ-ਸਰੁਪੇ ਵੀ ਦਿੰਦੇ ਐਗੇ ਨਾ। ਤੇ ਓ ਵੀ ਸਾਰਿਆਂ ਦੇ ਹੋਰ ਵੀ ਮੈਂ ਕਰਾਨੀ ਹੈਗੀ ਐ ਹੋਰ ਵੀ ਮੇਰੀ ਜੇੜੀ ਹੈਗੀ ਏ ਨਾ ਸੇਲੀਆਂ ਕਈਆਂ ਨੇ ਮੈਨੂੰ ਕਿਆ ਕੇ ਸਾਡੀ ਵੀ ਅਰਦਾਸ ਕਰਾ ਕਰੂ ਦੇ ਨਾ। ਤੇ ਉਹਨਾਂ ਦਾ ਵੀ ਅਸੀਂ ਸਾਰਿਆਂ ਦਾ ਕਰਾਨਾ ਹੈਗਾ ਐ ਅਤੇ ਉੱਥੇ ਵੀ ਦੇਣਾ ਹੈਗਾ ਦੇਗ ਵੀ ਚੜਾਣੀ ਐ।
ਇਹ ਆਪਣੇ ਸਾਰੇ ਚਾਚੇ-ਤਾਇਆਂ ਨੂੰ ਸਾਰਿਆਂ ਨੇ ਕੈਂਣਾ ਸਾਡੀ ਅਰਦਾਸਾਂ ਕਰਾ ਕੇ ਆਈ। ਤੇ ਸਾਡੇ ਵਾਸਤੇ ਲੈ ਕੇ ਆਈ ਪਰ ਚਲ ਕੋਈ ਗੱਲ ਨੀ ਆ ਤਾਂ ਖੁਸ਼ੀ ਦੀ ਗੱਲ ਹੈ ਆਪਾਂ ਉੱਥੇ ਜਾਣਗੇ ਉਹਨਾਂ ਨੂੰ ਵੀ ਖੁਸ਼ੀ ਮਿਲਣੀ ਐ ਇਹ ਵੀ ਸੇਵਾ ਈ ਏ ਸਾਡੀ। ਇਹ ਵੀ ਸਾਨੂੰ ਈ ਮਿਲਣਾ ਇਹਦਾ ਫਲ ਵੀ ਸਾਨੂੰ ਈ ਮਿਲਣਾ ਐ।
ਆਹ ਸਾਰਿਆਂ ਵਾਸਤੇ ਅਸੀਂ ਅ ਪ੍ਰਸ਼ਾਦ ਦੇ ਪੈਕਟ-ਪੁਕਟ ਓ ਸਾਰੀ ਚੀਜ਼ਾਂ ਲੈ ਕੇ ਆਉਣੀਆਂ ਹੈਗੀਆਂ ਨੇ। ਕਿਉਂ ਦੇਖ ਹਰ ਕੋਈ ਤਾਂ ਤੀਰਥ ਕਰ ਨੀ ਸਕਦਾ ਹੈਗਾ ਤੇ ਅਸੀਂ ਜਾਈਏ ਤਾਂ ਫਿਰ ਸਾਰੇ ਆਪਣਿਆਂ ਦਾ ਵੀ ਧਿਆਨ-ਧੀਓਨ ਰੱਖ ਰੱਖਣਾ ਹੁੰਦਾ ਐਗਾ ਤੇ ਫੇਰ ਅਸੀਂ ਕਰਾਂਗੇ ਸਾਡੇ ਵੀ ਜੀਵਨ ਦਾ ਏਹ ਇੱਕ ਬੜਾ ਈ ਪ੍ਰਮੁੱਖ ਦਿਵਸ ਹੋਏਗਾ ਦੇ ਅਸੀਂ ਉੱਥੇ ਜਾ ਸਕਾਂਗੇ ਉਹ ਰੋਜ਼-ਰੋਜ਼ ਮਹਾਰਾਸ਼ਟਰ ਕੌਣ ਜਾ ਸਕਦਾ ਹੈਗਾ ਆ ਨਾ ਇੰਨਾ ਟਾਈਮ ਹੋਣਾ ਖਰਚਾ ਪਾਣੀ ਵੀ ਜੋ ਵੀ ਕਹਿ ਲਓ ਚਾਹੇ ਗੁਰੂ ਘਰ ਹੈਗਾ ਪਰ ਜੇਬ ਤਾਂ ਫੇਰ ਆਪਣੀ ਥੋੜ੍ਹੀ ਜੀ ਘਾਟ ਹੁੰਦੀ ਹੈਗੀ ਏ ਓ ਤਾਂ ਚਾਈਦਾ ਈ ਹੈਗਾ ਮਾਲ ਮਤ ਤਾ ਉਸ ਤੋਂ ਬਿਨਾਂ ਤਾਂ ਤੀਰਥ ਤੇ ਧਰਮ ਵੀ ਨੀ ਹੁੰਦਾ।
ਸਈ ਗੱਲ ਆ ਹਾਂ ਬਸ ਯਾਰ ਬਾਕੀ ਮਨ ਦੀ ਗੱਲਾਂ ਨੇ। ਜੇ ਆਪਾਂ ਮਨ 'ਚ ਰੱਖੀਏ ਵੀ ਹਾਂ ਆਪਾਂ ਜਾਣਾ ਏ ਤੇ ਰੱਬ ਸਾਰਾ ਕੁਛ ਕਰਾ ਵੀ ਦਿੰਦਾ ਏ ਹਾਂ ਪਰ ਬਸ ਬਾਕੀ ਇਹ ਐ ਫਿਰ ਵੀ ਬੰਦਾ ਸੋਚੇ ਹਾਂ ਜੇ ਕੁਛ ਹੋਵੇ ਈ ਨਾ ਬੰਦੇ ਦੇ ਕੋਲ ਫਿਰ ਤੇ ਕੋਈ ਫੈਦਾ ਈ ਨਈਂ ਨਾ ਸੋਚ ਕੇ ਵੀ
ਉਹੀ ਓ ਕਹਿ ਰਿਆ ਨਾ ਕਿ ਬਾਕੀ ਜੇੜੇ ਨਈ ਜਾ ਸਕਦੇ ਹੈਗੇ ਚਲੋ ਅਸੀਂ ਸਾ ਅਸਮਰਥ ਹੈਗੇ ਆਂ। ਭਗਵਾਨ ਦੀ ਕਿਰਪਾ ਐਗੀ ਐ ਤਾਂ ਫਿਰ ਜਿਹੜੇ ਬਾਕੀ ਹੈਗੇ ਆ ਉਹਨਾਂ ਦਾ ਵੀ ਪੂਰਾ ਧਿਆਨ ਰੱਖ ਕੇ ਉਹਨਾਂ ਨੂੰ ਐਵੇਂ ਲੱਗੇ ਕਿ ਜਿਵੇਂ ਉਹੀਓ ਹੋ ਕੇ ਆਏ ਐਗੇ ਨੇ, ਉਹਨਾਂ ਵਾਸਤੇ ਵੀ ਅਸੀਂ ਸਭ ਕੁਸ਼ ਲੈ ਕੇ ਆਣਾ ਐਗਾ ਤਾਂ ਤੂੰ ਉਸ ਹਿਸਾਬ ਨਾਲ ਚੱਲੀ। ਸਾਰੇ ਬੈਗ ਆਪਣੇ ਈ ਨਾ ਸਮਾਨ ਨਾਲ ਭਰ ਲੇ ਕੇ ਹੋਰ ਕੁਸ਼ ਰੱਖਣ ਦੀ ਜਗ੍ਹਾ ਈ ਨਾ ਹੋਏ। ਮਾੜਾ ਹਲਕਾ ਹੋ ਕੇ ਹੀ ਚੱਲੀ ਠੀਕ ਏ, ਤਾਂ ਕਿ ਅਸੀਂ ਸਾਰਾ ਵਾਸਤੇ ਸ ਕੁਸ਼ ਲਿਆ ਸਕੀਏ। ਹਾਂ।
ਤੂੰ, ਜਿਵੇਂ ਮੈਂ ਆਪਾਂ ਦੋਵੇਂ ਸਲਾਹ ਕਰਕੇ ਨਾ ਬੈਗ ਆਪਣੇ ਉਦੋਂ ਈ ਪੇੱਕ ਕਰਾਂਗੇ, ਦੋਵੇਂ ਸਲਾਹ ਕਰ ਲੈਂਗੇ ਵੀ ਕੀ ਕੀ ਪਾਣੇ ਪਤੈ ਕੀ ਕਰਾਂਗੇ ਅੱਦਾ ਸਮਾਨ ਤੂੰ ਲੈ ਲਈ, ਅੱਦਾਂ ਮੈਂ ਲੈ ਲਾਂਗੀ ਜਿਹੜਾ ਆਪਾਂ ਦੋਵੇਂ ਇਸਤੇਮਾਲ ਕਰ ਸਕੀਏ। ਦੋਵੇਂ ਉੱਥੇ ਤੋਂ ਈ ਕਰ ਲਾਂਗੇ ਕਿਉਂਕਿ ਫਿਰ ਯਾਰ ਇੰਨਾ ਸਮਾਨ ਲੈ ਕੇ ਵੀ ਬੰਦਾ ਥੱਕ ਜਾਂਦੇ। ਕਿੱਥੇ ਚਾਰ, ਹਾਂ। ਕਿੱਥੇ ਚਾਰ ਕਦਮ ਸਾਨੂੰ ਪੈਦਲ ਚੱਲਣੇ ਪੜੀਏ ਉਹਦੇ ਚ' ਈ ਸਾਨੂੰ ਐਂ ਹੋ ਜਾਣਾ ਇੰਨਾ ਸਮਾਨ ਉੋਂਤੋ ਪੈਦਲ ਚੱਲ ਰਏ ਨੇ।
ਕੋਈ ਤਾਕਤ ਨਹੀਂ ਹੈਗੀ, ਮਾੜਾ ਜਿਹਾ ਚੱਲ ਕੇ ਸਾਹ ਤਾਂ ਫੁੱਲਣ ਲੱਗ ਜਾਂਦਾ ਐਗਾ। ਤੇ ਫੇਰ ਅਸੀ ਉਸ ਹਿਸਾਬ ਨਾਲ ਬਸ ਹਲਕਾ-ਫੁਲਕਾ ਚਲੀਏ। ਤੇ ਉਹੀਓ ਜਿਹੜੇ ਹੈਗੇ ਨੇ ਧੋ-ਧੋ ਕੇ ਦੁਬਾਰਾ ਗਰਮੀ ਤਾਂ ਉੱਥੇ ਬਥੇਰੀ ਐਗੇ ਨਾਲ ਧੋ ਕੇ ਸੁ ਪਾਉ ਤੇ ਸੁੱਕ ਜਾਣੇ ਹੈਗੇ ਨੇ। ਚੀਜ਼ਾਂ ਤੇ ਉੱਥੇ ਕਮਰੇ-ਕੁਮਰੇ ਅਸੀਂ ਬੁੱਕ ਕਰਾ ਲੈਂਨੇ ਹੈਗੇ ਨੇ, ਤੇ ਫੇਰ ਉਹ ਉੱਥੇ ਆਪਣਾ ਹੀ ਧੋ ਧੋ ਲਾਂਗੇ ਅਤੇ ਐ ਨਹੀਂ ਹੈਗਾ ਕਿ ਰੋਜ਼ ਹੀ ਅਸੀਂ ਨਵਾਂ- ਨਵਾਂ ਹੀ ਪਾਉਣੇ ਹੈਗੇ ਨੇ ਕੱਪੜੇ। ਉਹਨਾਂ ਨੇ ਰਿਪੀਟ ਕਰ ਲੱਗੇ ਤਾਂ ਕਿ ਘੱਟ ਸਮਾਨ ਹੋਏ। ਤੁਹਾਨੂੰ ਪਤਾ, ਟ੍ਰੇਨਾ ਚ 'ਵੀ ਅੱਜ ਕੱਲ੍ਹ ਨਾ ਥੋੜਾ ਜਿਹਾ ਤਾਂ ਹੋਰ ਐਸ ਟ੍ਰੇਨ ਦਾ ਫਾਇਦਾ ਹੈਗਾ। ਨਾ -ਨਾ ਐਸ ਟ੍ਰੇਨ ਚ' ਤਾਂ, ਸੱਚਖੰਡ ਐਕਸਪ੍ਰੈਸ ਹੈਗੇ ਸਾਰੇ ਆਪਣੇ ਸਰਦਾਰ ਭਾਈ- ਭਰਾ ਹੁੰਦੇ ਹੈਗੇ ਨੇ। ਇਹ ਟਰੇਨ ਤਾਂ ਕੋਈ ਐਵੇਂ ਦੀ ਗੱਲ ਹੋ ਹੀ ਨਹੀਂ ਸਕਦੇ ਹੈਗੀ। ਸਾ ਹਾਂ। ਕੀਰਤਨੀ ਗੇ ਨੇ ਤੇ ਸਾਰੇ ਤੀਰਥ ਯਾਤਰੀ ਹੂੰਦੇ ਨੇ ਤੇ ਚੋਰਾਂ- ਚੋਰਾਂ ਦੀ ਤਾਂ ਹਿੰਮਤ ਹੀ ਨੀ ਪੈਂਦੇ। ਹਾਂ, ਹਿੰਮਤ ਹੀ ਨਹੀਂ ਹੁੰਦੀ ਉਹਨਾਂ ਦੀ ਚੜ੍ਹਨ ਦੀ। ਹਾਂ- ਹਾਂ ਇਸ ਵਾਸਤੇ ਇਥ ਤਾਂ ਸੇਫਟੀ ਹੈਗੀਏ। ਅਸੀਂ ਤਾਂ ਕੱਲੇ ਵੀ ਚਲੇ ਜਾਈਏ ਨਾ ਤਾਂ ਵੀ ਉਹ ਆਪਣੇ ਉਹਨਾਂ ਵਰਗੇ ਧਿਆਨ ਰੱਖਦੇ ਹੈਗੇ ਨੇ। ਰਾਹ ਇਚ ਤਿੰਨ -ਤਿੰਨ ਜਗ੍ਹਾ ਤੇ ਆਉਂਦੇ- ਜਾਂਦੇ ਲੰਗਰ ਖਿਲਾਂਉਂਦੇ ਹੈਗੇ ਨੇ ਨਹੀਂ ਤਾਂ ਹੋਰ ਕੀ। ਤੁਸੀਂ ਯਾਤਰਾਵਾਂ ਕਰਨੀਆਂ ਤਾਂ ਤੁਸੀਂ ਆਪਣਾ ਖਾਣਾ- ਖੁਣਾ ਬਣਾ ਕ ਕੇ ਜਾਂਦੇ ਹੋ। ਇਹਦੇ ਤੋਂ ਵੀ ਕੋਈ ਲੋੜ ਨਹੀਂ ਹੈਗੀ। ਤੁਹਾਨੂੰ ਉਹ ਇਨਾਂ ਸੇਵਾ- ਸੇਵਾ ਵਾਸਤੇ ਕਰਕੇ ਦੇਣਗੇ ਤਾਂ ਤੁਹਾਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇੰਨਾ ਫਲ -ਫਰੂਟ ਰਸਤੇ 'ਚ ਮਿਲਦਾ ਹੈ। ਨਾਲ- ਨਾਲ ਖਰੀਦੇ ਜਾਓ, ਖਾਂਦੇ ਜਾਓ, ਬਹੁਤ ਹੀ ਵਧੀਆ।
ਹਾਂ। ਫੇਰ ਨਾ ਤੂੰ ਮੈਨੂੰ ਸਾਰਾ ਦੱਸਦੀ। ਹਾਂ, ਸਾਰੀ ਤਿਆਰੀ ਕਰਕੇ ਆਪਾਂ ਦੋਵੇਂ ਸਲਾਹ ਕਰਕੇ, ਸਾਰੀ ਤਿਆਰੀ
ਹਾਂ। ਚੱਲ ਚੰਗਾ ਫੇਰ ਹੈ। ਦੱਸ ਦੇ ਤੂ, ਹਾਂ ਚੱਲ ਅੱਛਾ ਸਤਿ ਸ੍ਰੀ ਕਾਲ।
ਸਤਿ ਸ੍ਰੀ ਅਕਾਲ।